ਹੈਲੋ,
ਹੈਲੋ
ਹਾਂਜੀ, ਮੈਮ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
ਵਧੀਆ, ਤੁਸੀਂ ਦੱਸੋ
ਵਧੀਆ ਜੀ।
ਹੋਰ, ਕੀ ਕਰ ਰਹੇ ਸੀ?
ਕੁਛ ਨੀ, ਬਸ ਵਿਹਲੇ ਚ ਤੁਸੀਂ ਦੱਸੋ?
ਓਕੇ -ਓਕੇ ਮੈਂ ਵੀ ਫਰੀ ਸੀਗੀ, ਹੋਰ ਤੁਸੀਂ ਕਰ ਲਿਆ, ਆਪਣਾ ਕੰਮ ਪੂਰਾ ਸਾਰਾ।
ਹਾਂਜੀ -ਹਾਂਜੀ ਕਰੀ ਜਾਂਣੇ ਆ।
ਅੱਛਾ -ਅੱਛਾ ਚਲੋ ਵਧੀਆ- ਵਧੀਆ ਹੋਰ, ਤੁਹਾਡੀ ਫੈਮਿਲੀ ਚੋਂ ਵੀ ਕਰ ਰਿਹਾ ਕੋਈ?
ਹਾਂਜੀ- ਹਾਂਜੀ ਸਿਸਟਰਸ, ਕਰ ਰਹੀਆਂ ਨੇ।
ਚਲੋ, ਵਧੀਆ -ਵਧੀਆ ਫਿਰ ਤਨ ਮੈਂ ਵੀ ਬਸ ਕਈ, ਦੋ -ਦੋ ਦਿਨ ਤੋਂ ਤਾਂ ਮੈਂ ਕੱਲ ਵੀ, ਕਿਤੇ ਗਈ ਸੀ। ਅੱਜ ਵੀ ਮੈਨੂੰ ਕਿਤੇ ਜਾਣਾ ਪਿਆ।
ਹਾਂਜੀ ਹਾਂਜੀ।
ਇਸ ਕਰਕੇ, ਮੈਂ ਵੀ ਹੁਣ ਕਰਨ ਲੱਗੀ ਆ, ਹਾਂਜੀ ਫ ਤੈਨੂੰ ਪਤਾ ਜੇ ਕਿ ਤੇ ਜਾਣਾ ਹੋਵੇ, ਬੱਸਾਂ ਦੀ ਕਿੰਨੀ ਪ੍ਰੋਬਲਮ ਅੱਜ- ਕੱਲ
ਬਹੁਤ ਜ਼ਿਆਦਾ
ਹਾਂਜੀ, ਹਾਂ, ਇਸ ਕਰਕੇ ਨਾ ਫੇਰ, ਦੇਖੋ ਟਾਈਮ ਲੰਘ ਜਾਂਦਾ, ਜਿਵੇਂ ਅੱਜ ਅੱਛਾ -ਅੱਛਾ ਤੁਸੀਂ ਕਿਸ ਚੀਜ਼ ਦੀ ਕਲਾਸ, ਲਗਾਉਦੇ ਹੋ?
ਮੈਮ, ਮੈਂ ਡੀ ਸੀ ਏ, ਦੀ ਕਲਾਸ ਲਗਾਨੀ
ਬੜੀਆਂ ਕਲਾਸਾਂ
ਪੀਜੀ ਡੀ ਸੀ, ਇਹ ਨੀ ਹੁੰਦਾ, ਹਾਂਜੀ, ਹਾਂਜੀ, ਹਾਂਜੀ।
ਓਕੇ- ਓਕੇ ਜੇ ਠੀਕ ਹੈ- ਠੀਕ ਹੈ ਹੋਰ ਤੁਹਾਡੀਆਂ, ਕਿੰਨੀਆਂ ਕੁ ਕੋਲਾਂ ਹੋਗੀਆਂ?
ਮੇਰੀਆਂ ਤੇ ਹਜੇ ਪੰਜ ਕੀ ਹੋਈਆਂ ਨੇ।
ਅੱਛਾ-ਅੱਛਾ ਲੱਗ ਦੋ ਤੁਸੀਂ, ਕੱਲ ਪਰਸੋਂ ਦੇ ਰਹੇ ਹੋ।
ਲੱਗ ਤਾਂ ਰਹੇ ਹ ਬਸ ਕਰੀ ਜਾਂਦੇ ਆ, ਇਹਦੇ ਵਿੱਚ ਨਾ ਇਨਕਮ ਨਈ ਸ਼ੋਅ ਹੁੰਦੀ। ਜਿਹੜੀ, ਆਪਾਂ ਇਨਕਮ
ਉਹਦਾ, ਕੋਈ ਚੱਕਰ ਨਹੀਂੀ ਹੁੰਦਾ ਹੈਗਾ, ਰਸੀਵਡ ਹੁੰਦੀ ਹੈ ਨਾ ਜਿਹੜੀ, ਉਹ ਨਈ ਸ਼ੋ ਹੁੰਦੀ-ਹੁੰਦੀ ਕਦੇ ਵੀ ਇਸ ਤੇ ਜਿਹੜੀ ਆਪਾਂ ਲਗਾਉਂਦੇ ਹਾਂ, ਉਹੀ ਸ਼ੋਅ ਹੁੰਦੀ ਆ, ਰਸੀਵਡ ਵਾਲੀ ਨੀ ਹੁੰਦੀ।
ਓਕੇ।
ਹਾਂਜੀ-ਹਾਂਜੀ। ਇਹ 'ਚ ਰਿਸੀਵਡ ਨੀ ਸ਼ੋਅ ਹੁੰਦੀ ਹੈਗੀ।
ਹੋਰ ਘਰੇ ਠੀਕ ਨੇ ਸਾਰੇ ਮੰਮੀ ਪਾਪਾ?
ਹਾਂਜੀ-ਹਾਂਜੀ ਮੇਰੇ ਘਰ ਤਾਂ ਸਾਰੇ ਵਧੀਆ ਨੇ, ਤੁਹਾਡੇ ਦੱਸੋ ਸਾਰੇ ਠੀਕ ਨੇ?
ਹਾਂਜੀ-ਹਾਂਜੀ, ਸਾਰੇ ਵਧੀਆ ਨੇ।
ਚਲੋ ਵਧੀਆ-ਵਧੀਆ, ਜਿਵੇਂ ਹੁਣ ਆਪਾਂ ਘਰੇਲੂ ਟੋਪਿਕ ਤੇ ਹੀ ਗੱਲ ਕਰ ਲੈਂਨੇ ਆਂ। ਲਾ ਲੋ ਕੋਈ ਟੋਪਿਕ ਅਗਰ ਤੁਹਾਨੂੰ ਪਤਾ ਜਿਵੇਂ ਹੁਣ ਲਗਾ ਲੋ, ਆਪਾਂ ਕਿਸ ਟੋਪਿਕ ਤੇ ਗੱਲ ਕਰੀਏ ਯਾ ਲਗਾ ਲਓ ਆਪਾਂ ਆ ਸ਼ਹਿਰ ਤੇ ਗੱਲ ਕਰ ਲੈਂਨੇ ਆਂ ਅਪਨੇ ਸਰੀਰ ਲਈ, ਤੰਦਰੁਸਤ ਸਰੀਰ ਲਈ। ਲੱਗਾ ਲੋ ਹੁਣ ਤੁਹਾਨੂੰ ਪਤਾ ਈ ਏ ਦੇਖੋ ਅੱਜ-ਕੱਲ੍ਹ ਛੋਟੇ-ਛੋਟੇ ਬਚ ਬੱਚਿਆਂ ਨੂੰ ਵੀ ਕਿੰਨੀਆਂ ਬਿਮਾਰੀਆਂ ਨੇ।
ਹਾਂਜੀ-ਹਾਂਜੀ ਏ ਤਾ ਹੈ।
ਹਾਂ। ਆਪਾਂ ਦੇਖ ਹੀ ਰਹੇ ਹਾਂ, ਦੇਖੋ ਉਹਨਾਂ ਨੂੰ ਕਿੰਨੇ ਤਰ੍ਹਾਂ ਦੀਆਂ ਬਿਮਾਰੀਆਂ ਨੇ, ਪਹਿਲਾਂ ਕੀ ਹੁੰਦਾ ਸੀ ਪਹਿਲਾਂ ਵਾਲੇ ਬਜ਼ੁਰਗ ਦੇਖੋ ਫਿਰ ਵੀ ਬੋਤ ਠੀਕ ਨੇ ਅੱਜ ਦੇ ਸਮੇਂ 'ਚ ਜਿਵੇਂ ਹੁਣ ਆਪਾਂ ਪੁਰਾਣੇ ਬਜ਼ੁਰਗਾਂ ਨੂੰ ਦੇਖਦੇ ਹਾਂ, ਹਨਾ ਹੁਣ ਆਪਾਂ ਆਪਣੀ ਮੰਮੀ ਹਣਾ ਨਾਲ ਹੀ ਆਪਣਾ ਕੰਪੈਰੀਜ਼ਨ ਕਰੀਏ ਦੇਖੋ। ਓਨਾਂ ਤੋਂ 'ਚ ਫੇਰ ਵੀ ਦਸ ਗੇੜੇ ਲਾ ਦਿੰਦੇ ਨੇ ਓ ਜੇ ਕਿਤੇ ਜਾਣਾ। ਲੱਗਾ ਲੋ ਪਿੰਡ 'ਚ ਈ ਲਗਾ ਲੋ ਯਾ ਕਈਆਂ ਦੇ ਉੱਪਰ ਘਰ ਹੁੰਦੇ ਨੇ, ਨੀਚੇ ਓਨਾਂ ਨੂੰ ਬਾਰ-ਬਾਰ ਪੌੜੀਆਂ ਉਤਰਨੀਆਂ ਚੜ੍ਹਨੀਆਂ ਆਪਣੇ ਵਰਗੇ ਇੱਕ ਦੋ ਗੇੜੇ ਨਾਲ ਥੱਕ ਜਾਂਦੇ ਨੇ।
ਉਹ ਪਤਾ ਕੀ ਆ ਉਹਨਾਂ ਦੀਆਂ ਪੁਰਾਣੀਆਂ ਖੁਰਾਕਾਂ ਖਾਧੀਆਂ ਹੋਈਆਂ ਨੇ, ਅੱਜ-ਕੱਲ੍ਹ ਖਾਣਾ ਵੀ ਪਤਾ ਤੁਹਾਨੂੰ।
ਅੱਜ-ਕੱਲ੍ਹ ਦੇਖੋ ਆਪਾਂ ਨਖਰਾ ਮਾਰ ਕੇ ਖਾਂਦੇ ਆਂ ਚੀਜ਼ ਨੂੰ। ਪਹਿਲੀ ਗੱਲ ਤਾਂ ਦੇਖੋ ਹੁਣ ਮੈਂ ਆਪਣੇ ਤੇ ਈ ਲੱਗਾ ਮੈਂ ਵੀ ਬੋਤ ਚੀਜ਼ਾਂ ਐਵੇਂ ਦੀਆਂ ਜੋ ਮੈਂ ਕਦੇ ਖਾਈਆਂ ਹੀ ਨੀ, ਨਾ ਖਾਂਦੀ ਵੀ ਨੀ ਮੈਂ ਦੇਖੋ ਕਿ ਉਹ ਲਗਾ ਲੋ ਆਪਾਂ ਨੂੰ ਸ਼ੁਰੂ ਤੋਂ ਹੀ ਹੁੰਦਾ ਬਸ ਕਿ ਮੈਨੂੰ ਏ ਚੀਜ਼ ਖਾਣੀ ਨੀ ਤਾਂ ਕਰਕੇ, ਹਾਂਜੀ। ਹੁਣ ਦੇਖੋ ਕੋਈ ਬਿਮਾਰੀਆਂ ਦਾ ਤੁਹਾਨੂੰ ਪਤਾ ਹੀ ਅੱਜ-ਕੱਲ੍ਹ ਕਿੰਨੇ ਤਰ੍ਹਾਂ ਦੀਆਂ ਚੱਲ ਗਈਆਂ।
ਹਾਂਜੀ-ਹਾਂਜੀ, ਬੋਤ ਜਾਦਾ।
ਕੁਛ ਵੀ ਕਹਿ ਹੀ ਨੀ ਸਕਦੇ ਕਿ ਏਨੀਆਂ ਬਿਮਾਰੀਆਂ ਹੋ ਚੁੱਕੀਆਂ ਚਲੋ ਡਾਕਟਰ ਵੀ ਇੱਕ ਹੱਦ ਤੱਕ ਉਹ ਕਰਦੇ ਨੇ ਹਰੇਕ ਲਈ ਕਿ ਅਗਲਾ ਸਹੀ ਹੋ ਜੇ ਹਨਾ, ਪਰ ਅੱਜ ਅੱਜ-ਕੱਲ ਇਹੀ ਆ ਕਿ ਅਗਰ ਆਪਣਾ ਖਾਣਾ ਪੀਣਾ ਸਹੀ ਆ ਨਾ, ਫਿਰ ਹੀ ਆਪਾਂ ਵਧੀਆ ਜ਼ਿੰਦਗੀ ਜੀ ਸਕਦੇ ਆਂ।
ਸਈ ਐ, ਨਈ ਤਾਂ ਫੇਰ ਫਜ਼ੂਲ ਹੀ ਐ ਇੱਕ ਤਰ੍ਹਾਂ ਦਾ।
ਦੇਖ ਦੇਖੋ ਅਪਨਾ ਸਰੀਰ ਵੀ ਵਧੀਆ ਰਹੂਗਾ ਤੇ ਆਪਾਂ ਕੰਮ ਵੀ ਕਰ ਸਕਦੇ ਆਂ।
ਹਾਂਜੀ।
ਹਾਂਜੀ ਹਾਂ। ਵੀਰ ਲਾ ਲੋ ਵੀ ਏਹੀ ਚੀਜ਼ ਆ ਕਿ ਇਹ ਆਪਾਂ ਨੂੰ ਸਭ ਤੋਂ ਜ਼ਰੂਰੀ ਅੱਗੇ ਅਪਨੇ ਸਰੀਰ ਨੂੰ ਤੰਦਰੁਸਤ ਰੱਖਣਾ। ਤੰਦਰੁਸਤ ਰੱਖਣ ਦੀ ਆਪਾਂ ਨੂੰ ਦੇਖੋ ਹੁਣ ਡਾਕ ਪਰ ਵੀ ਲਗਾ ਲੋ ਵੱਧ ਤੋਂ ਵੱਧ ਕੇ ਆਪਾਂ ਨੂੰ ਹਰੇਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਐਵੇਂ ਦੇ ਪ੍ਰੋਟੀਨ ਵਾਲੇ ਹੁਣ ਲਗਾ ਲੋ ਕੁਛ ਲੋਕ ਹਾਂਜੀ ਕੁਛ ਲੋਕ ਦੇਖੋ ਜਿੰਮ ਵਗੈਰਾ 'ਚ ਜਾਂਦੇ ਨੇ। ਤੋਂ ਉਹ ਵੀ ਉੱਥੇ ਇੱਕ ਡਾਇਟ ਫੋਲੋ ਕਰਦੇ ਨੇ।
ਪ੍ਰੋਟੀਨ ਹੁੰਦਾ ਉਨਾਂ ਦਾ ਵੀ ਇੱਕ ਤਰ੍ਹਾਂ ਦਾ।
ਹਾਂਜੀ-ਹਾਂਜੀ। ਹੁਣ ਓਥੇ ਦੇਖੋ ਹੁਣ ਆਪਾਂ ਈ ਆ ਲੱਗਾ ਲੋ, ਆਪਾਂ ਪਤਲੇ ਆਂ ਯਾ ਮੋਟੇ ਜਿਵੇਂ ਹੁਣ ਮੈਂ, ਮੈਂ ਸੋਚ ਚਾਂਗੀ ਮੈਂ ਪਤਲੀ ਆਂ, ਮੈਂ ਚਲੋ ਓਥੋਂ ਈ ਲੱਗਦੀ ਆਂ ਤੇ ਓ ਆਪਣੇ ਡਾਇਟ ਦੱਸਣਗੇ ਤੇ ਫਿਰ ਮੈਨੂੰ ਓ ਚੀਜ਼ ਖਾਣੀ ਹੀ ਪਏਗੀ ਕਿਉਂਕਿ ਫੇਰ ਮੇਰਾ ਜਿੰਮ ਲੱਗੇ ਦਾ, ਕੋਈ ਫਾਇਦਾ ਹੀ ਨੀ ਹੋਏਗਾ।
ਸਹੀ ਹੈ, ਕੁਛ ਤਾਂ ਮਤਲਬ ਜੇੜਾ ਆਪਾਂ ਨੂੰ ਗਾਈਡ ਕਾੱਲ ਦਾ ਓ ਏਹੀ ਗਾੱਲ ਕੈਂਦਾ ਕਿ ਤੂਸੀ ਨਾਲ, ਨਾਲ ਪ੍ਰੋਟੀਨ
ਜੇ ਅਪਾਂ ਨੂੰ ਕੋਈ ਗਾਈਡ ਕਾਰ, ਓਥੇ ਅਪਾਂ ਨੂੰ ਏ ਪਤਾ ਹੁੰਦਾ ਵੀ ਹਾਏ ਮੈਨੇ ਪੈਸੇ ਲਾਏ ਨੇ। ਵੀ ਜੇ ਕੋਈ ਫ਼ਰਕ ਈ ਨਾ ਪੇਆ, ਫੇਰ ਫੈਦਾ ਕੀ ਹੋਏਆ ਮੇਰੇ ਪੈਸੇ ਲਾਏਆਂ ਦਾ। ਓਥੇ ਅਪਾਂ ਨੂੰ ਏਹ ਚੀਜ ਵੀ ਹੋ ਜਾਂਦੀ ਆ, ਹਨਾ। ਬੀ ਓਹੀ ਆ ਕੇ ਦੇਖੋ, ਵੀ ਅੱਜ-ਕੱਲ, ਵੀ ਓਹੀ ਲਗਾਲੋ, ਵੀ ਅਪਣਾ ਇਸ ਸਰੀਰ ਸਹੀ ਹੋਣਾ ਤਾਂ ਹੀ ਕੋਈ ਕਾੰਮ ਕਾਰ ਸਕਦਾ, ਹੁਣ ਘਾਰ ਦੇ ਵਿੱਚ ਈ ਲਗਾ ਲੋ। ਆਪਾਂ ਲੇਡੀਜ਼ ਹੀ ਲਗਾ ਲੋ, ਕੋਈ ਕਾੰਮ ਕਰਨਾ, ਅਗਰ ਅਪਣਾ ਸਿਰ ਦਰਦ ਵੀ ਹੁੰਦਾ ਹੋਵੇ ਨਾ ਫੇਰ ਵੀ ਅਪਾਂ ਕਾੰਮ ਕਰਨ ਦੇ, ਅੱਗੇ ਜਿਵੇਂ ਅਪਾਂ ਜਿਸ ਚੁਸਤੀ ਨਾਲ ਕਾਰਦੇ ਆਂ, ਓ ਚੁਸਤੀ ਤੇ ਨਾਲ ਅਪਾਂ ਕਾੰਮ ਹੀ ਨੀ ਕਾਰ ਪਾਂਦੇ ਫੇਰ।
ਕਾੰਮ ਕਰ ਈ ਨੀ ਪਾਂਦੇ ਲੇਟ ਈ ਜਾਂਨੇ ਆਂ।
ਹਾਂ, ਅਗਰ ਅਪਣਾ ਸਰੀਰ ਹੀ ਨੀ ਠੀਕ ਰਹੇਗਾ ਫੇਰ ਅਪਾਂ ਕਾਰ ਹੀ ਨੀ ਸਕਦੇ। ਤੂਆਨੂੰ ਪਤਾ ਨੋਰਮਲ ਬ ਬੁਖਾਰ ਹੋ ਜੇ ਤਾਂ ਵੀ ਅਪਾਂ ਨੂੰ ਦੇਖੋ ਸਬਜੀ, ਰੋਟੀ ਵਦੀਆ ਈ ਨੀ ਲਾਗਦੀ ਅਪਾਂ ਖਾਂਦੇ ਈ ਨੀ ਰੋਟੀ ਉਸ ਦਿਨ ਤਾਂ ਦੇਖੋ। ਬੋਹਤ ਲੋਕ ਨੇ ਐਂਵੇਂ ਓਹੀ ਆ ਕਿ ਦੇਖੋ ਆਪਣਾ ਤਾਂ ਹੋਣੀ ਏਹੀ ਹਾਲ ਆ ਅਗਰ ਆਪਾਂ ਆਪਨੀ ਮੰਮੀ, ਡੈਡੀ ਹੋਣਾ ਦੀ ਏਜ ਦੇ ਵਿੱਚ ਜਾਵਾਂਗੇ ਤਾਂ ਓਦੋਂ ਅਪਣਾ ਕੀ ਹਾਲ ਹੋਊਗਾ, ਜਿਸ ਸ੍ਹਾਬ ਨਾਲ ਅਪਣੀ ਖੁਰਾਕ, ਆੱਜ ਦੀ ਜਨਰੇਸ਼ਨ ਦੀ ਲਗਾ ਲੋ।
ਏਹੀ ਗਾੱਲ ਮੈਂ ਸੋਚੀ ਜਾਂਨੀ ਆਂ। ਪਤਾ ਨੀ ਕੀ ਬਣੂ।
ਹਾਂਜੀ ਆਕੇ ਅਪਾਂ ਨੂੰ ਵਦੀਆ ਪ੍ਰੋਟੀਨ ਕੈਲਰੀਜ਼ ਅਪਣਾ ਜੋ ਵੀ ਹੈ, ਸਾਰਾ ਸਿਸਟਮ ਇੱਕ ਡਾਇਟ ਬਣਾ ਕੇ ਸਵੇਰੇ ਸੈ਼ਰ ਕਰਨੀ ਚਾਹੀਦੀ ਐ, ਰਾਤ ਨੂੰ ਵੀ ਰੋਟੀ ਖਾਨ ਤੋਂ ਬਾਦ ਮੈ਼ ਸੈ਼ਰ ਕਰਨੀ ਚਾਹੀਦੀ ਆ, ਚਲੋ ਸੈ਼ਹਰਾਂ ਦੇ ਵਿੱਚ ਤਾਂ ਫੇਰ ਬੀ ਲੇਡੀਜ਼ ਹਾਂਜੀ, ਸੈ਼ਹਰਾਂ ਦੇ ਵਿੱਚ ਤਾਂ ਫੇਰ ਬੀ ਲੇਡੀਜ਼ ਅਪਣਾ ਸੈ਼ਰ ਕਰਦੀਆਂ ਨੇ ਦੇਖੋ ਕਿਉਂਕਿ ਮੋਸੱਲੀ ਲਾ ਲੋ ਸੈ਼ਹਰਾਂ ਦੇ ਵਿੱਚ ਚ ਨਾ ਜਾਦਾਤਰ ਪੜੇ ਲਿਖੇ ਯਾ ਜੋਵ ਵਗੈਰਾ ਅਲੇ ਈ ਹੁੰਦੇ ਨੇ
ਹਾਂਜੀ, ਪਿੰਡਾਂ ਵਿੱਚ ਏ ਮਹੌਲ ਨਹੀਂ ਹੁੰਦਾ।
ਹਾਂ ਜਾਂਦੀਆਂ ਪਿੰਡਾਂ ਆਲੀਆਂ ਵੀ ਨੇ, ਪਰ ਓਨਾਂ ਦੇ ਇੱਕ ਸਿਸਟਮ ਅਲੱਗ ਹੁੰਦਾ, ਪਰ ਜੇੜੀਆਂ ਸੈ਼ਹਰਾਂ ਆਲੀਆਂ ਹੁੰਦੀਆਂ ਨੇ ਓ ਐਨ ਅਪਨਾ ਪ੍ਰੋਪਰ ਵੇ ਦੇ ਨਾਲ ਸਿਸਟਮ ਆ ਜੇੜਾ ਇੱਕ ਲਗਾ ਲੋ, ਓਵੇਂ ਜਾਂਦੀਆਂ ਨੇ, ਆਪਣੇ ਤਾਂ ਕੀ ਆ ਆਪਣੇ ਥੋੜਾ ਹੋਰ ਸਿਸਟਮ ਹੁੰਦਾ, ਅਸੀ ਵੀ ਪਿੰਡਾਂ ਚ ਆਂ ਹੁਣ ਅਸੀਂ ਜਾਂਦੇ ਦੇ ਹੀ ਨੀ ਹੈਗੇ, ਦੇਖੋ ਸਾਡੇ ਖੇਤ ਵੀ ਨੇ, ਵੀ ਓ ਚਲੋ ਏਹ ਆ ਕਿ ਅਗਰ ਅਪਾਂ ਜਾਈਏ ਇੱਕ, ਅੱਛਾ, ਅੱਛਾ ਨਹੀਂ ਸਾਡੇ ਵਿੱਚ ਜਿਵੇਂ ਮੇਰੀ ਮੰਮੀ ਭਾਬੀ ਸਾਡੇ ਨਾਲ ਨੀ ਜਾਂਦੇ, ਵੈਸੇ ਸਾਨੂੰ ਐਵੇਂ ਰੋਕਦੇ ਤਾ ਨੀ ਹੈਗੇ ਬਿਲਕੁਲ ਵੀ ਪਰ ਸਾਨੂੰ ਆਪ ਨੂੰ ਈ ਤਾਂ ਓਹੀ ਆ ਕਿ ਦੇਖਾਂ ਹੁਣ ਘਰਾਂ ਦੇ ਵਿੱਚ ਜਦੋਂ ਏ ਸੀ ਲਾੱਗ ਚੁੱਕੇ। ਅਪਾਂ ਨੂੰ ਏ ਹੁੰਦੀ ਵੀ ਕਿੰਨੀ ਗਰਮੀ ਆ। ਹਾਂਜੀ, ਹਾਂ ਹੁਣ ਓਹੀ ਐ, ਮੈਂ ਐਨੇ ਦਿਨਾਂ ਬਾਦ ਆੱਜ ਬਾਹਰ ਗਈ ਸੀ ਕਿਉਂਕਿ ਦੇਖੋ ਮੇਰੀ ਸਟਡੀ ਪੂਰੀ ਹੋ ਗੀ।
ਹੂੰ, ਹੂੰ।
ਮੈਂ ਬਿਲਕੁਲ ਜਾਂਦੀ ਰੀ। ਜੋ ਮੇਰੇ ਲਾ ਲੋ ਮੇਰੇ ਘਾਰ ਦਾ ਐਹ ਜਾ ਕਾੰਮ ਹੁੰਦਾ ਕਿਉਂਕਿ ਮੈਨੂੰ ਹੀ ਜਾਣਾ ਪੈਂਦਾ ਫੇਰ ਪਟਿਆਲੇ ਦੇ ਕਿਤੇ ਵੀ ਲਗਾਲੋ ਵੀ ਫੇਰ ਮੈਨੂੰ ਹੀ ਜਾਣਾ ਪੈਂਦਾ ਓਨਾਂ ਦੇ ਕੰਮਾਂ ਲਈ ਆੱਜ ਵੀ ਦੇਖੋ ਮੇਰੀ ਫੈਮਿਲੀ ਦਾ ਈ ਕੋਈ ਕਾੰਮ ਸੀਗਾ ਤਾਂ ਮੈਨੂੰ ਜਾਣਾ ਪੇਆ, ਅਦਰਵਾਈਜ਼ ਤਾਂ ਮੈਂ ਕਈ ਵਾਰੀ ਜੇ ਮੇਰਾ ਖੁਦ ਦਾ ਕਾੰਮ ਹੋਵੇ ਨਾ ਮੈਂ ਓਨੂੰ ਵੀ ਮਾ਼ੱਡ ਦੇਨੀ ਆ ਵੀ ਕੋਈ ਗਾੱਲ ਨੀ ਵੀ ਪਰ ਗਰਮੀ ਚ ਨਹੀ ਜਾਏਆ ਜਾਂਦਾ। ਕਿਉਕਿ ਹੁਣ ਦੇਖੋ ਹਾਂਜੀ, ਹਾਂਜੀ ਫੇਰ ਮੈਨੂੰ ਬਾੱਸ ਚੀ ਜਾਣਾ ਪੈਂਦਾ ਨਾ ਕਿਉਂਕਿ ਮੇਰੇ ਬ੍ਰਦਰ ਤਾਂ ਦੇਖੋ ਘੱਟੇ ਜਾ ਕੇ ਓਹ ਨੇ। ਕਿਉਂਕਿ ਇੱਕ ਬ੍ਰਦਰ ਦਾ ਮੇਰਾ ਖੇਤੀ ਓ ਕਾਰਦਾ, ਫੇਰ ਓਹਨੂੰ ਤਾਂ ਨਾਲ ਈ ਰੈਣਾ ਪੈਂਦਾ ਸਾਰਾ ਦਿਨ ਡੈਡੀ ਹੁਨਾਂ ਦੇ। ਹਾਂਜੀ, ਹਾਂਜੀ ਓ ਵੀ ਦੇਖੋ ਓਨੇ ਸਟੱਡੀ ਛੱਡਤੀ ਸੀ, ਫੇਰ ਓਨੂੰ ਬਾੱਸ ਬੀ ਏ ਐ ਵੀ ਚਲੋ ਸਾਡੇ ਤਾਂ ਘਾਰ ਦੀ ਖੇਤੀ ਹੈਗੀ ਆ, ਬਦੀਆ ਕਾਰੋਬਾਰ ਹੈਗਾ।
ਹਾਂਜੀ, ਹਾਂਜੀ ਏ ਤਾ ਹੈ।
ਉਹ ਵੀ ਲਾ ਲਓ ਖੇਤੀ ਕਰਦਾ ਜਾਂ ਮੇਰੇ ਤਾਈ ਦਾ ਮੁੰਡਾ ਵੀ ਖੇਤੀ ਕਰਦਾ। ਜਿਹੜਾ ਬਸ ਮੇਰੇ ਚਾਚੇ ਦਾ ਮੁੰਡਾ। ਉਹ ਲੱਗਾ ਲੋ ਵੀ ਜੋਬ ਕਰਦਾ।
ਅੱਛਾ।
ਉਹ ਵੀ ਪਰ ਜਿਵੇਂ ਹੁਣ ਐ ਹੀ ਨਹੀਂ ਕਰਦੇ ਹੈਗੇ ਵੀ ਹਾਂ ਵੀ ਚਲੋ ਅਸੀਂ ਆਪ ਲੈ ਜਾਈਏ ਵੀ ਬੱਸ ਚ ਕਿ। ਇੱਥੇ ਜਾਣਗੇ ਇਹ ਨਹੀਂ ਸਾਡੇ ਹੈਗਾ‌। ਉਹਨਾਂ ਨੂੰ ਐਂ ਹੁੰਦਾ ਵੀ ਜਦ ਪੜ੍ਹੀ ਲਿਖੀ ਆਪੇ ਚੱਲੀ ਜਾਊਗੀ ਆਪੇ।
ਹਾਏ ਸਾਡੇ ਵੀ ਇਹੀ ਸਿਸਟਮ ਹੈ।
ਸਾਡੇ ਇਹ ਸਿਸਟਮ ਆ ਸਾਡੇ ਉਹੀ ਆ ਕਿ ਮੈਨੂੰ ਹੱਦ ਤੋਂ ਵੱਧ ਕੰਮ ਵੀ ਇਹਨਾਂ ਤੇ ਨਹੀਂ ਹੈਗੇ ਵੀ ਮੇਰੇ ਬ੍ਰਦਰ ਹੁਣਾ। ਤੇ ਕਿ ਮੈਨੂੰ ਜਾਣਾ ਪੈਂਦਾ ਹੈ ਜਿੰਮੇਵਾਰੀ ਦੇ।
ਹਮ ਹਮ।
ਹਾਂਜੀ ਦੇਖੋ ਮੈਂ ਗਈ ਸੀ। ਦੋ ਚਾਰ ਦਿਨ ਪਹਿਲਾਂ ਵੀ ਮੈਂ ਜਾ ਕੇ ਆਈ ਸੀ ਇਹ ਹੋ ਜਾਂਦਾ ਵੀ ਮੇਰਾ ਥੋੜ੍ਹਾ ਜਾਣਾ ਆਉਣਾ ਰਹਿੰਦਾ ਫਿਰ।
ਬਟ ਐਵੇਂ ਆ ਕਿ ਬੱਸਾਂ ਦੀ ਇਚੂ ਬਹੋਤ ਜ਼ਿਆਦਾ ਆਉਂਦੀ ਹੈ।
ਪਤਾ ਕਿ ਕੰਮ ਤਾਂ ਦੇਖੋ ਘੰਟੇ ਦਾ ਸੀ ਹੁਣ ਮੈਂ ਅੱਜ ਮੇਰਾ ਘੰਟੇ ਦਾ ਕੰਮ ਵੀ ਨੀ ਸੀ। ਘੰਟਾ ਚੱਲ ਮੰਨ ਲੋ ਪਰ ਬੱਸ ਲਈ ਮੈਨੂੰ ਤਿੰਨ ਘੰਟੇ ਖੜਨਾ ਪਿਆ ਉੱਥੇ ਦੇਖਲੋ। ।
ਬੱਸਾਂ ਦਾ ਬਹੋਤ ਔਖਾ।
ਉਹ ਮੈਂ ਪਹਿਲਾਂ ਸੋਚਿਆ ਵੀ ਚਲੋ ਉੱਥੇ ਬਹਿ ਕੇ ਮੈਂ ਕੋਲ ਕਰ ਲੈਂਦੀ ਹਾਂ ਪਰ ਮੈਂ ਕਰ ਨੀ ਸਕਦੀ ਸੀ ਕਿਉਂਕਿ ਬੈਕਗਰਾਊਂਡ ਨੋਆਏਸ ਸੀ। ਇਹ ਨਿਆਣੀ ਸੀ ਫਿਰ।
ਬੈਕਗਰਾਉਂਡ ਚ ਆਵਾਜ਼ ਆਉਂਦੀ ਹੋਰਨ ਵਗੈਰਾ ਦੀ।
ਹਾਂਜੀ ਉਹ ਵੀ ਲੱਗਾ ਲਓ ਤੁਹਾਨੂੰ ਪਤਾ ਲੋਕ ਬਾਹਰ ਤਾਂ ਦੇਖ ਹੁੰਦੀ ਨੀ ਪੋਲ ਕਿਉਂਕਿ ਇਹਨਾਂ ਨੇ। ਬੋਲੇਆ ਹੋਇਆ ਉਹ ਕੋਲ ਆਪਣੀ ਰਿਜੈਕਟ। ਜਾਂਦੇ ਆ ਜੇ ਆਪਣੇ ਪਿੱਛੇ ਬੈਕਗਰਾਊਂਡ ਨੂੰ ਨਾਈਸ ਹੋਵੇ ਇਸ ਕਰਕੇ। ਹਾਂਜੀ ਹਾਂਜੀ। ਇਹੀ ਤਾਂ ਹੈਗਾ ਵੀ ਦੇਖੋ ਆਪਾਂ ਘਰੇ ਬੈਠ ਕੇ ਹੀ ਹੁੰਦੀ ਆ ਕੋਲ ਤਾਂ। ਹਾਂ ਜਿਹੜਾ ਆਪ ਲਗਾ ਲਓ ਹਾਂਜੀ ਹਾਂਜੀ ਮੈਂ ਲਾਈ ਸੀਗੀ।
ਓਕੇ।
ਹਾਂਜੀ ਹਾਂਜੀ ਮੈਂ ਲਾਈ ਸੀਗੀ ਮੀਟਿੰਗ। ਤੇ ਦੇਖੋ ਮੈਂ ਵੀ ਸੁਣਿਆ ਹੀ ਸੀਗਾ ਪਰ ਕੀ ਕਰੀਏ ਹੁਣ ਚਲੋ ਜਿਹੜੇ ਦੱਸਦੇ ਆ ਉਹਨਾਂ ਦਾ ਵੀ ਥੋੜ੍ਹਾ ਉਹ ਆ ਚਲੋ ਆਪਣੇ ਵਰਗਿਆਂ ਦਾ ਤਾਂ ਕੀ ਉਹ ਆ। ਕਿਉਂਕਿ ਦੇਖੋ ਸਾਰੇ ਕੈਂਡੀਡੇਟਾਂ ਨੇ ਯਾਰ ਕਈਆਂ ਨੇ ਕੰਮ ਨੀ ਕੀਤਾ ਹੁੰਦਾ ਅਵੇ ਤੇ।
ਹਾਂਜੀ ਇਹ ਤਾਂ ਹੈ ਬਟ ਜਿਹਨਾਂ ਨੇ ਕੀਤਾ ਹੁੰਦਾ ਉਹ।
ਯਾਰ ਦੇਖੋ ਮੇਰੀ ਗੱਲ ਸੁਣੋ ਕੋਈ ਵੀ ਆ ਹੁਣ ਤੁਸੀਂ ਪਹਿਲੀ ਵਾਰ ਕਰ ਰਹੇ ਹੋ ਠੀਕ ਆ ਤੁਹਾਨੂੰ ਦੱਸ। ਦੱਸਿਆ ਗਿਆ ਠੀਕ ਹੈ। ਫੇਰ ਵੀ ਤੁਹਾਨੂੰ ਡਾਊਟ ਤਾਂ ਰਹਿੰਦਾ ਹੀ ਆ ਤੁਹਾਨੂੰ। ਕੋਈ ਵੀ ਉਹ ਤੁਸੀਂ ਮੈਸੇਜ ਤਾਂ ਕਰਦੇ ਹੀ ਹੋ ਨਾ ਹੁਣ ਜਿਹੜੇ ਬੰਦੇ ਨੇ ਕਰਿਆ ਹੀ ਪਹਿਲੀ ਵਾਰ ਜਾਇਨ ਉਹਨੂੰ ਨਹੀਂ ਪਤਾ ਚਲੋ ਛੱਡ ਤੋਂ ਅਗਲੇ ਨੂੰ। ਕਹਿ ਨਹੀ। ਇਹੀ ਤਾਂ ਹੈਗਾ ਬਸ ਫਿਰ ਇਸ ਹਿਸਾਬ ਨਾਲ ਕੰਮ ਨੀ ਨਾ ਹੁੰਦਾ ਅਗਰ ਆਪਾ। ਭਾਵੇਂ ਉਹ ਕਰਾਂਗੇ ਅੱਗੇ ਤੋਂ ਅੱਗੇ ਜ਼ਿਆਦਾ।
ਉਹ ਮਤਲਬ ਵਾ। ਇੱਕ ਬੰਦਾ ਵੀ ਬੋਲਦਾ ਨਾ ਉਹਦੇ ਪਿੱਛੇ ਸਾਰੇ ਹੀ ਬਦਨਾਮ ਹੁੰਦੇ ਨੇ।
ਉਹੀ ਤਾਂ ਗੱਲ ਆ ਦੇਖੋ। ਇਹੀ ਤਾਂ ਚੀਜ਼ ਆ ਵੀ ਦੇਖੋ ਵੀ ਧੱਕੇ ਨਾਲ ਉਹ ਹੁੰਦਾ ਅਗਲੇ ਤੇ ਲਗਾ ਲਓ। ਪਰ ਚਲੋ ਇਹੀ ਆ ਵੀ ਆਪਾਂ ਤਾਂ ਇਹੀ ਹੁਣ ਦੇਖੋ ਮੈਂ ਵੀ ਅਗਰ ਕਹਾਂ ਵੀ ਮੈਂ ਵੀ ਚਲੋ ਬਹੁਤ ਕੁਛ ਦੇਖਿਆ ਪਰ ਇਹ ਆ ਕਿ ਚਲੋ। ਆਪਣਿਆਂ ਨੂੰ ਨਾ ਦੱਸੋ ਕਦੇ ਵੀ ਮੈਂ ਹੀ ਚੀਜ਼ ਨਾਲ ਹੁਣ ਪਛਤਾਵਾ ਹੋਇਆ ਮੈਨੂੰ ਮੈਂ ਤਾਂ ਦੇਖੋ। ਖੋ ਆਪਣਾ ਉਹ ਉਹਨਾਂ ਨੂੰ ਵੀ ਨੀ। ਫਾਇਦਾ ਉਹਨਾਂ ਨੂੰ ਵੀ ਨੀ ਜੋ ਆਪਾਂ ਨੂੰ ਪਤਾ ਵੀ ਹਾਂ ਮੇਰੀ ਫੈਮਿਲੀ ਚ ਮੇਰੇ ਘਰ ਚ ਇਹ ਮੈਂਬਰ ਰਹਿਣਾ ਸਿਰਫ ਉਹਨਾਂ ਨੂੰ ਦੱਸੋ।
ਹਮ ਹਮ।
ਅਦਰਵਾਈਜ਼ ਕਿਸੇ ਨੂੰ ਨਾ ਦੱਸੋ ਕੋਈ ਰਿਸ਼ਤੇਦਾਰ ਕੋਈ ਕੁਛ ਨੀ ਅੱਜ ਕੱਲ ਮੈਂ ਇਹ ਚੀਜ਼ ਦੇਖ ਚੁੱਕੀ ਬਸ ਮੇਰੇ ਕੋਲ ਕੋਲ ਇਹ ਸੀਗਾ ਕਿ ਮੇਰੇ ਲਗਾ ਲਓ ਵੀ ਵਧੀਆ ਹੋ ਸੀਗਾ ਤਾਂ ਮੇਰਾ ਉਹ ਹੋ ਗਿਆ। ਬਟਾ ਅਗਲਾ ਨੀ ਨਾ ਉਹ ਕਰਦਾ ਹਾਂ ਬਸ ਇਹ ਚੀਜ਼ ਸੀਗੀ ਬਸ ਗੱਲ ਮੈਂ ਉਹੀ ਕਹਿਣੀ ਹਾਂ ਵੀ ਉਹਨਾਂ ਲੋਕਾਂ ਨੇ ਜਿਹਨਾਂ ਨੇ ਐਵੇਂ ਤਾਂ ਦੇਖੋ ਉਹ ਤਾਂ ਪਛਤਾਣਗੇ ਹੀ ਉਹ ਤਾਂ ਪਛਤਾਣਾ ਹੀ ਆ ਉਹਨਾਂ ਨੇ ਠੀਕ ਹੈ ਮੇਰਾ ਤਾਂ ਕੁੱਛ ਨੀ ਗਿਆ। ਇੱਥੇ ਤਾਂ ਚਲੋ ਆਪਾਂ ਨੂੰ ਮਿਲਣਾ ਮਿਲਦਾ ਕੰਮ ਆਪਾਂ ਨੂੰ ਕੀ ਪਤਾ ਕਿੰਨੇ ਦਿਨ ਬਾਅਦ ਫੇਰ ਆਉਣਾ ਮੈਨੂੰ ਇਹ ਤਾਂ ਨੀ ਰਹੇਗਾ ਵੀ ਮੈਨੂੰ ਇਏਧਰੋਂ ਹੀ ਮੈਨੂੰ ਤਾਂ ਹੋਰ ਵੀ ਮਿਲੀ ਜਾਣਾ ਉੱਧਰੋਂ ਕਿਤੋਂ ਵੀ ਇਹ ਚੀਜ਼ ਹੋ ਜਾ ਇਹ ਚੀਜ਼ ਹੋ ਗਈ ਬਟ ਅਗਲਾ ਐਵੇਂ ਨ ਨਾ ਸੋਚਦਾ ਆਪਾਂ ਇਮਾਨਦਾਰੀ ਨਾਲ ਉਹ ਕਰੋ ਜਦੋਂ ਆਪਾਂ ਨੇ ਅਗਲੇ ਨੂੰ ਸਹੀ ਦੱਸਿਆ ਹਨਾ ਆਪਾਂ ਅਗਲੇ ਤੇ ਚਲੋ ਠੀਕ ਹੈ ਮੈਮ ਧੰਨਵਾਦ।
ਠੀਕ ਹੈ ਜੀ ਠੀਕ ਹੈ ਓਕੇ ਜੀ।